ਹੈਲੋ, ਹਾਂਜੀ।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
ਹਾਂਜੀ ਵਧੀਆ, ਤੁਸੀਂ ਸੁਣਾਓ।
ਬਸ, ਡਿਸਟਰਬ ਤੇ ਨੀ ਕੀਤਾ ਨਾ ਤੁਹਾਨੂੰ ਕੋਲ ਕਰਕੇ?
ਨਈ, ਨਈ, ਨਈ, ਨਈ, ਨਈ।
ਹੋਰ ਖਾ, ਰੋਟੀ ਰੁਟੀ ਬਨ ਗੀ?
ਹਾਂਜੀ ਰੋਟੀ ਬਣ ਗੀ, ਤੁਸੀਂ ਸੁਣਾਓ ਤੁਸੀਂ ਰੋਟੀ ਖਾ ਲੀ?
ਆ ਬਸ ਮੇਰੇ ਅੱਜ ਕੀ ਘਰ ਕੋਈ ਹੈਗਾ ਨੀ ਏ ਤੇ ਸੰਡੇ ਹੈਗਾ ਵੇ। ਤੇ ਫੇਰ ਥੋੜੇ ਫਰੀ ਹੈਗੇ ਆਂ ਇਸ ਟਾਈਮ ਅਸੀਂ।
ਅੱਛਾ ਮਤਲਬ ਅੱਜ ਬਾਰੋਂ ਰੋਟੀ ਖਾਣੀ ਏ ਤੁਸੀਂ।
। ਥੋੜਾ ਲੇਟ ਖਾਵਾਂਗੇ ਬਸ ਇਸ ਤਰ੍ਹਾਂ ਹੈਗਾ ਵੇ।
ਅੱਛਾ ਲੇਟ ਖਾਓਗੇ, ਸੰਡੇ ਨੂੰ ਮਤਲਬ ਲੇਟ ਖਾਂਦੇ ਹੋ, ਹੈਂ।
ਹਾਂਜੀ ਬਸ ਓ ਕੀ ਗੁਰਦੁਆਰੇ ਜਾਈਦਾ ਨਾ ਫੇਰ ਓ
ਹਾਂਜੀ ਹੂੰ, ਚਲੋ ਸਈ ਔਰ ਘਰ ਸਭ ਠੀਕ ਠਾਕ?
ਹਾਂਜੀ-ਹਾਂਜੀ, ਬਸ ਵਧੀਆ। ਮੈਂ ਤਾਂ ਫੋਨ ਕੀਤਾ ਸੀ, ਮੈਂ ਫਰੀ ਸੀ ਓ ਤੁਹਾਡਾ ਮੈਂ ਸਟੇਟਸ ਦੇਖਆ ਸੀ।
ਹਾਂਜੀ-ਹਾਂਜੀ।
ਸੀ ਮਿਲਕ ਸ਼ੇਕ ਬਣਾਇਆ ਸੀ ਬਹੁਤ ਯਮੀ ਲੱਗ ਰਿਹਾ ਸੀ
ਹਾਂਜੀ, ਹਾਂਜੀ ਮੈਂ ਘਾਰੀ ਬਣਾਨੀਂ ਆਂ ਉਹਨੂੰ
ਅੱਛਾ ਤੇ ਕਿਸ ਤਰ੍ਹਾਂ ਬਣਾਂਦੇ ਔ ਮੈਨੂੰ ਦੱਸੋਗੇ ਕੁਛ ਇਸਦੇ ਬਾਰੇ।
ਹਾਂਜੀ ਪਹਿਲਾਂ ਤਾਂ ਮੈਂ ਥੋੜੇ ਡਰਾਈ ਫਰੂਟਸ ਲਿੱਤੇ, ਜੋ ਵੀ ਮਤਲਬ ਤੁਹਾਨੂੰ ਲੱਗੇ ਕੇ ਜਿਹੜੇ ਅੱਛੇ ਤੁਹਾਨੂੰ ਲੱਗਦੇ ਆ ਉਹ ਡਰਾਈ ਫਰੂਟਸ ਲੈਣੇ ਆ, ਔਰ ਜੋ ਨਈਂ ਅੱਛੇ ਲੱਗ ਤੇ ਉਹਨੂੰ ਤੁਸੀਂ ਨਈਂ ਲੈਣੇ, ਉਹਨੂੰ ਤੁਸੀਂ ਅਸੀਂ ਦੁੱਧ ਚ ਪਿਉ ਕੇ ਥੋੜੇ ਦੇਰ ਲਈ ਮਤਲਬ ਰੱਖ ਦੇਣਾ ਇੱਕ ਦੋ ਘੰਟੇ ਲਈ।
ਅੱਛਾ ਜੀ।
ਹਾਂਜੀ ਫਿਰ ਉਹਨੂੰ ਥੋੜੇ ਦੇਰ ਬਾਅਦ ਉਹਨੂੰ ਬਲੈਂਡ ਕਰਕੇ
ਹਂ, ਹਂ
ਮਿਕਚਰ ਚ ਬਲੈਂਡ ਕਰੋ ਜਾਂ ਫਿਰ ਹੈਂਡ ਬਲੈਂਡ ਕਰ ਦੋ, ਉਹਨੂੰ ਸਾਈਡ ਗਲਾਸ ਚ ਸਿਰਮ ਵਗੈਰਾ ਕੁਛ ਵੀ ਤੁਹਾਨੂੰ ਚੋਕਲੇਟ ਵਾਲਾ ਵੈਨਿ ਵਾਲਾ ਜੋ ਵੀ ਤੁਹਾਨੂੰ ਠੀਕ ਲੱਗੇ ਉਹ ਤੁਸੀਂ ਲਗਾ ਕੇ ਸ਼ੇਕ ਪਾ ਕੇ ਉੱਤੇ ਡਰਾਈ ਫਰੂਟਸ ਵਗੈਰਾ ਕੁਛ ਵੀ ਤੁਸੀਂ ਆਈਸ ਕਰ੍ਰੀਮ ਵਗੈਰਾ ਨਾਲ ਵੀ ਤੁਸੀਂ ਡੇ ਕੋਰੇਸ਼ਨ ਵਗੈਰਾ ਕਰ ਸਕਦੇ ਔ।
ਅੱਛਾ-ਅੱਛਾ ਤੇ ਇਹ ਤੇ ਮਤਲ ਕਿ ਡਰਾਈ ਫਰੂਟ ਦਾ ਹੋ ਗਿਆ ਤੇ ਅਗਰ ਫਰੂਟਸ ਵਗੈਰਾ ਦਾ ਬਣਾਉਣਾ ਹੋਏ ਅਸੀਂ।
ਹਾਂਜੀ, ਜਿਵੇਂ ਕਿ ਮੈਂਗੋ ਸ਼ੇਕ ਦਾ ਤੁਸੀਂ ਬਣਾਣਾ ਐਂ। ਤੇ ਉਹਨੂੰ ਤੁਸੀਂ ਮਤਲਬ ਇੱਕ ਮੈਂਗੋ ਨੂੰ ਕੱਟ ਕਰ ਲੋ, ਥੋੜ੍ਹਾ ਮੈਂਗੋ ਮਤਲਬ ਥੋੜਾ ਸਾਈਡ ਚ ਚੋਪ ਕਰਕੇ ਥੋੜਾ ਰੱਖ ਲਿਓ ਬਾਕ ਕੀ ਦਾ ਮੈਂਗੋ ਬਲੈਂਡ ਕਰਕੇ ਅੰਦਰ ਆਈਸ ਕਰ੍ਰੀਮ ਪਾ ਦੋ ਥੋੜ੍ਹੀ ਆਈਸ ਪਾ ਦੋ, ਥੋੜਾ ਦੁੱਧ ਪਾ ਦੋ, ਤੁਹਾਨੂੰ ਲੱਗੇ ਕਿ ਮੈਂਗੋ ਮਤਲਬ ਕਿ ਜ਼ਿਆਦਾ ਪਾਣਾ ਐ ਤਾਂ ਫਿਰ ਤੁਸੀਂ ਉਹੀ ਹਿਸਾਬ ਨਾਲ ਦੁੱਧ ਵੀ ਉਹੀ ਹਿਸਾਬ ਨਾਲ ਉਹਦੀ ਕੁਆਂਟਿਟੀ ਨਾਲ ਤੁਸੀਂ ਐਡ ਕਰ ਸਕਦੇ ਔ।
ਹਾਂਜੀ, ਹਾਂਜੀ।
ਪੈ ਦੋ। ਉਹਨੂੰ ਬਲੈਂਡ ਕਰਕੇ ਹਾਂਜੀ
ਓਕੇ ਤੇ ਫਿਰ ਮਤਲਬ ਕੀ ਅ ਦੁਧ ਨੂੰ ਅਸੀਂ ਅ ਬੋਇਲ ਲੈਣਾ ਜਾਂ ਕੱਚਾ ਦੁੱਧ ਹੀ ਲੈ
ਨਈਂ ਨਈਂ ਨਈਂ, ਕੱਚਾ ਦੁੱਧ ਵੀ ਲੈ ਸਕਦੇ ਔ, ਬੋਇਲ ਲੋਗੇ ਤਾਂ ਫਿਰ ਉਹਦਾ ਟੇਸਟ ਨੀਂ ਆਏਗਾ। ਉਹਦਾ ਹਾਂਜੀ, ਤੁਸੀਂ ਕੱਚਾ ਦੁੱਧ ਲਗੇ ਨਾਂ ਤ ਉਹਦਾ ਮਤਲਬ ਟੇਸਟ ਆਏਗਾ ਤੁਹਾਨੂੰ, ਫੇਰ ਉਹਨੂੰ ਗਲਾਸ ਚ ਜਦੋਂ ਪਾਓ ਉਦੋਂ ਮਤਲਬ ਅੱਛੀ ਤਰ੍ਹਾਂ ਉੱਪਰ ਡੈਕੋਰੇਸ਼ਨ ਕਰਦੋ ਟੁੱਟੀ ਫਰੂਟੀ ਐ ਥੋੜਾ ਡਰਾਈ ਫਰੂਟਸ ਪਾ ਦੋ। ਥੋੜੇ ਮੈਂਗੋ ਦੇ ਜਿਹੜੇ ਚੌਪ ਕਰਕੇ ਜਿਹੜੇ ਸਾਈਡ ਚ ਰੱਖਿਆ ਹੀ ਥੋੜਾ ਜਿਆ ਉਹਨੂੰ ਉੱਤੇ ਡੈਕੋਰੇਸ਼ਨ ਕਰਦੋ ਆਈਸ ਕਰ੍ਰੀਮ ਵੀ ਅੰਦਰ ਐਡ ਕਰ ਸਕਦੇ ਤੁਸੀਂ ਤੈਨੂੰ ਲੱਗੇ ਤੇ ਜਾਂ ਤਾਂ ਉੱਤੇ ਵੀ ਤੁਸੀਂ ਡੇਕ ਕੋਰੇਸਨ ਚ ਆਈਸ ਕਰ੍ਰੀਮ ਐਡ ਕਰ ਸਕਦੇ ਔ।
ਅੱਛਾ ਜੀ, ਉਹ ਐਕਚੁਲੀ ਕੀ ਕੱਲ ਮੇਰੇ ਘਰ ਗੈਸਟ ਆਣੇ ਨੇਂ ਨਾ ਤੇ ਮੈਂ ਕੁਝ ਸੋਚ ਰਹੀ ਸੀ ਕਿ ਕੋਈ ਅਲਗ ਤੋਂ ਅੱਛੀ ਜਿਹੀ ਕੋਈ ਵਰਾਇਟੀ ਹੋਏ ਨਾਂ ਤੇ ਉਹਨਾਂ ਨੂੰ ਸਰਵ ਕਰੀਏ ਤੇ ਅੱਛਾ ਲੱਗੇਗਾ।
ਹਾਂਜੀ ਸ ਹਾਂਜੀ ਕੋਈ ਨੀਂ ਤੁਸੀਂ ਇਹ ਕਰ ਲ ਲੋ ਯਾ ਤਾਂ ਫਿਰ ਓਰੀਓ ਸ਼ੇਕ ਕਰ ਲੋ ਓਰੀਓ ਸ਼ੇਕ ਵੀ ਅੱਛਾ ਵੈਸੇ ਤਾਂ ਸਹੀ ਐ। ਗੈਸਟ ਦੇ ਸਾਹਮਣੇ ਤੁਸੀਂ ਦਵੋਗੇ ਤੇ ਉਹ ਵੀ ਬਿਸਕਿਟ ਹਾਂਜੀ ਉਹ ਵੀ ਬਿਸਕਿਟ ਨੂੰ ਥੋੜਾ ਜਿਹਾ ਮਤਲਬ ਬਲੈਂਡ ਕਰ ਲੋੋ ਨਾੜੀ ਅੰਦਰ ਕੌਫੀ ਪਾਊਡਰ ਪਾਲੋ, ਥੋੜਾ ਜਿਆ ਤਾਨੂੰ ਲਗੇ ਤੋ ਕੋਕੋ ਪਾਊਡਰ ਪਾਲੋ।
ਅੱਛਾ ਜੀ।
ਹਾਂਜੀ ਫਿਰ ਦੁੱਧ ਸ਼ੂਗਰ ਪਾ ਕੇ ਹਾਂਜੀ, ਹਾਂਜੀ ਸ਼ੂਗਰ ਥੋੜ੍ਹੀ ਮਤਲਬ ਜ਼ਿਆਦਾ ਵੀ ਸ਼ੂਗਰ ਨੀਂ ਸ਼ੂਗਰ ਦਾ ਉਹ ਪਾਣਾ ਆਪਾਂ ਕੀ ਕਹਿੰਦੇ। ਸ਼ੂਗਰ ਏਕ ਯਾ ਦੋ ਚਮਚ ਪਾਓਗੇ ਨਾ ਤਾਂ ਫੇਰ ਆ ਜਾਏਗਾ, ਸਈ ਹੋ ਜਾਏਗਾ ਮਤਲਬ ਕਿ
ਤੇ ਅਗਰ ਨਹੀਂ ਸ਼ੂਗਰ ਯੂਜ ਕਰਨੀ ਏ ਤੇ ਅਸੀਂ ਹਨੀ
ਹਾਂਜੀ-ਹਾਂਜੀ-ਹਾਂਜੀ, ਹਾਂਜੀ ਉਹ ਵ ਉਝ ਵੀ ਕਰ ਸਕਦੇ ਹੋ, ਕਉਂਕੇ ਬਿਸਕਿਟ ਔਲਰੇਡੀ ਮਿੱਠੇ ਹੀ ਹੁੰਦੇ ਨੇ।
ਹਾਂਜੀ-ਹਾਂਜੀ ਓਹੀਓ ਤੇ, ਅੱਜ ਕੱਲ੍ਹ ਕੀ, ਥੋੜਾ ਮਿੱਠਾ
ਹਾਂਜੀ ਨਈ ਹਾਂਜੀ ਅਵੋਇਡ ਕਰ ਦਿੰਦੇ ਨੇ। ਕੋਈ ਨੀ ਤੁਸੀਂ ਉਂਝ ਵੀ ਮਤਲਬ ਸ਼ੂਗਰ ਨਈ ਤੁਸੀਂ ਪਾਣੀ ਤਾਂ ਵੀ ਤੁਸੀਂ ਕੌਫੀ ਪਾਊਡਰ ਪਾ ਲਓ, ਯਾ ਕੋਕੋ ਪਾਊਡਰ ਪਾ ਲੋ ਚੋਕਲੇਟ ਪੋਡਰ ਵਗੈਰਾ, ਆਈਸ ਕਰ੍ਰੀਮ ਵੀ ਪਾ ਸਕਦੇ ਹੋ।
ਹਾਂਜੀ, ਅਗਰ ਆਈਸ ਕਰ੍ਰੀਮ ਪੈ ਜੇਗੀ ਤੇ ਫਿਰ ਤੇ ਔਲਰੇਡੀ ਮੇ
ਮਿੱਠਾ ਹੋਏ ਸਈ, ਹਾਂਜੀ-ਹਾਂਜੀ ਓ ਓਹਦੇ ਨਾਲ ਮਿੱਠਾ ਹੋ ਜਾਏਗਾ, ਹਾਂਜੀ। ਉਹਨੂੰ ਬਲੈਂਡ ਕਰ ਕੇ ਹਾਂਜੀ ਥੋੜਾ ਸੀਰਮ ਵੀ ਪਾ ਸਕਦੇ ਹੋ ਹਰਸੀਸ ਵਗੈਰਾ ਕੁਛ ਵੀ। ਓਹਦੇ ਨਾਲ ਵੀ ਤੁਸੀਂ ਹਾਂਜੀ, ਫਿਰ ਜਦੋਂ ਗਲਾਸ ਚ ਪਾਣਾ ਉਦੋਂ ਸਾਈਡ ਚ ਗਲਾਸ ਚ ਤੁਸੀਂ ਹਰਸਿਸ ਵਗੈਰਾ ਪੈਲਾਂ ਲਗਾ ਲੋ, ਫੇਰ ਅੰਦਰ ਸ਼ੇਕ ਪਾਕੇ ਔਰ ਉਤੋਂ ਥੋੜ੍ਹੇ ਬਿਸਕਿਟ ਦੇ ਟੁਕੜੇ ਪਾ ਕੇ ਤੁਸੀਂ ਡੈਕੋਰੇਸ਼ਨ ਕਰਦੋ।
ਤੇ ਏਹ ਤੁਆਨੂੰ ਆਪਣੇ ਆਸਤੇ ਈ ਸ਼ੌਂਕ ਹੈਗਾ ਯਾ ਕੋਈ ਗੈਸਟ ਵਗੈਰਾ
ਨਈ-ਨਈ-ਨਈ-ਨਈ ਆਪਣੇ ਆਪ ਨੂੰ ਵੀ ਸ਼ੌਕ ਘਰ ਗੈਸਟ ਆਂਦਾ ਏ ਉਹਨਾਂ ਨੂੰ ਵੀ
ਠੀਕ ਹੈ ਠੀਕ ਹੈ, ਮੈਂ ਕੇਆ ਸ਼ੈਦ ਆਪੇ ਈ ਆਪਣੇ ਅਸ ਆਪੇ ਈ ਮੀਆਂ ਮਿਲੂ ਬੰਨੇ ਦੇਓ ਕੇ ਆਪੇ ਈ ਬਣਾ ਕੇ ਆਪੇ ਈ ਖਾਣੇ ਦਾ ਐ।
ਚਲੋ ਦੇਖੋ ਆਉਣ ਜਾਵੇ ਕਿ ਨਵੀਂ ਕੋਈ ਨਿਊ ਆਈਟਮ ਬਣਾਣੀ ਹੈ, ਤੇ ਚਲੋ ਪਹੇਲਾਂ ਆਪਾਂ ਥੋੜ੍ਹੀ ਜਿਹੀ ਟਰਾਈ ਕਰ ਲੈਣੇ ਆ। ਫਿਰ ਜੇ ਕੋਈ ਗੈਸ ਚਾਯਏ ਤੋਂ ਫੇਰ ਗੈਸਟ ਦੇ ਅੱਗੇ ਮਤਲਬ ਆਪਾਂ ਉਹਨੂੰ ਰਾਖ ਦੇਣੇ ਆ, ਜੇਵੇਂ ਕਿ ਸੇਖ ਖਲੇ ਏਨੇ ਇੱਕ ਵਾਰੀ ਫੇਰ ਉਹਨੂੰ ਦੂਸਰੀ ਵਾਰ ਆਪਾਂ, ਗੈਸਟ ਆਂਦੇ ਐ, ਤੇ ਬਣਾ ਕੇ ਖਵਾ ਦੇਣੇ।
ਤੇ ਤੁਸੀਂ ਫਿਲਹਾਲ ਫਿਰ ਅਜੇ ਫ੍ਰਰੀ ਹੈਗੇ ਓ? ਕੋਈ ਸਟੱਡੀ ਵਗੈਰਾ ਨਈ ਕਰ ਰਏ ਹੋ ਤੁਸੀਂ?
ਨਈ ਮੇਰੀ ਸਟੱਡੀ ਹੋ ਗਈ ਏ ਵੈਸੇ, ਹਾਂਜੀ। ਹਾਂਜੀ ਹੁਣ ਮੈਂ ਫਰੀ ਆਂ, ਵੈਸੇ ਮੈਂ ਬੀ ਕੌਮ ਕੰਪਲੀਟ ਕਰ ਲਿੱਤੀ ਐ, ਗ੍ਰੈਜੂਏਸ਼ਨ। ਔਰ ਇੰਟਰਨੈਸ਼ਨਲ ਬ੍ਰਾਈਡਲ ਮੈਂਦੀ ਆਰਟ ਦਾ ਕੋਰਸ ਸਿੱਖ ਲਿੱਤਾ ਐ।
ਅੱਛਾ-ਅੱਛਾ ਤੇ ਕੋਈ ਜੋਬ ਵਗੈਰਾ ਨਹੀਂ ਕਰ ਰਏ ਤੁਸੀਂ?
ਨਈ ਜੋਬ ਨਈ ਕਰ ਰਈ।
ਅੱਛਾ-ਅੱਛਾ ਘਾਰ ਈ ਮੰਮੀ ਨੂੰ ਟਾਈਮ ਦੇ ਰਓ ਫੁੱਲ?
ਮੈਨੂੰ ਹੈਲਪ ਕਰਾ ਰੇਆ।
ਹਾਂ ਨਈ-ਨਈ ਸਹੀ ਗੱਲ ਏ, ਸਾਡੀ ਤੇ ਗੁੜੀਆਂ ਨੂੰ ਏਹ ਸਭ ਚੀਜ਼ਾਂ ਦਾ ਉਹਨੂੰ ਤੇ ਸ਼ੌਂਕ ਈ ਨਈ ਐ, ਆਜੇ ਪੜ੍ਹਾਈਓ ਈ ਨੀ ਖਤਮ ਹੁੰਦੀ ਪਈ ਉਹਨਾਂ ਦੀ ਬੱਚੇਆਂ ਦੀ ਸਾਡੇ। ਪੜ੍ਹਾਈ ਹਾਂ ਪੜ੍ਹਾਈ ਖਤਮ ਹੋਏਗੀ। ਉਹਨੇ ਉਹ ਓ ਉਦਾਂ ਆਈ ਟੀ ਦਾ ਕੋਰਸ ਕਰਦੀ ਐ। ਸੀ ਅ ਕੋਲੀਜ ਤੋ, ਹਾਂਜੀ ਲਾਸਟ ਈਅਰ ਐ ਉਹਦਾ ਇਸ ਵਾਰ। ਹਾਂ, ਉਹ ਪਲੱਸ ਜੋਬ ਵੀ ਕਰਦੀ ਐ ਨਾਲ।
ਚਲੋਂ ਸਈ ਐ, ਅੱਛਾ ਐ, ਤੇ ਜੋਬ ਕੀ ਕਰਦੀ ਐ ਵੈਸੇ?
ਜੋਬ ਵੀ ਏਹ ਆਈ ਟੀ ਕੰਪਨੀ ਚ ਈ ਲੱਗੀ ਦੀ ਐ, ਹਾਂਜੀ ਮਤਲ ਕੀ ਜੇਹੜੀ ਪੜ੍ਹਾਈ ਕਰ ਰਹੀ ਐ ਨਾ, ਉਸਦੇ ਬਾਰੇ ਈ ਜੋਬ ਕਰ ਰਈ
ਅੱਛਾ-ਅੱਛਾ ਹਾਂ ਚਲੋਂ ਸਹੀ ਐ, ਅੱਛਾ ਐ, ਨਾ ਨਾਲ ਦੇ ਨਾਲ ਮਤਲਬ ਕਿ ਥੋੜਾ ਨੌਲੇਜ ਵੀ ਉਹਦਾ ਵਧੇਗਾ ਔਰ ਅੱਛਾ ਐ, ਕਿ ਫ੍ਰਰੀ ਨੀ ਬੈਠ ਸਕਦੀ।
ਹਾਂਜੀ-ਹਾਂਜੀ, ਔਰ ਤੁਸੀਂ ਮਤ ਕੀ ਫਿਰ ਆਹ ਆ ਹੋਰ ਕੁਛ ਨੈ ਨੈਕਸਟ ਪੜ੍ਹਾਈ ਕਰ ਰਹੇ ਹੋ ਜਾਂ ਫਿਰ ਫ੍ਰਰੀਕ ਹੋ ਗਏ ਫ੍ਰਰੀ
ਨਹੀਂ ਹੁਣ ਮੈਂ ਗ੍ਰ ਜੂਏਸ਼ਨ ਕਮਪਲੀਟ ਕਰਕੇ, ਔਰ ਮਹਿੰਦੀ ਦੇ ਔਡਰਸ ਆਦੇ, ਜਿਵੇ ਵਿਆਹ ਸ਼ਾਦੀ ਦੀ ਸੀਜਨ ਚ। ਉਹ ਔਡਰ ਲੈਂਨੇ ਆ। ਬਰਾਈਡਲ ਦੇ ਵੀ ਔਡਰ ਆ ਜਾਂਦੇ ਆ, ਔਰ ਕਦੀ ਸਾਈਡਰ ਦੇ ਵੈਸੇ ਜ਼ਿਆਦਾ ਸਾਈਡਰ 'ਦੇ ਲੈਂਦੀ ਆ ਮੈਂ ਔਡਰ।
ਓਕੇ। ਚਲੋਂ ਫੇਰ ਸਾਨੂੰ ਕਰਵਾ ਚੌਥੇ ਸੁੱਖ ਹੋ ਜਾਏਗਾ, ਤੁਹਾਡੇ ਕੋਲ ਆ ਜਾਵਾਂਗੇ ਫਿਰ ਤੇ ਅਸੀਂ।
ਕਿਉਂ ਨੀ ਮੈਨੂੰ ਨਾ ਮਹਿੰਦੀ ਵੈਸੇ ਮੈਂ ਨਾ ਖੁਦ ਚ ਭਿਉਂਨੀ ਆ, ਅਹ ਜਿਵੇਂ ਹਾਂ ਜਿਵੇਂ ਕਿ ਅੱਜ ਤੁਸੀਂ ਲਗਾਣੀ ਆ ਨਾ, ਤੇ ਮੈਨੂੰ ਦੋ ਦਿਨ ਪਹਿਲਾਂ ਤੁਸੀਂ ਕਹੋ ਕਿ ਬਈ ਮਹਿ ਦੀ ਭਿਓ ਕੇ ਰੱਖ ਦਿਓ, ਫਿਰ ਮੈਂ ਮਹਿੰਦੀ ਭਿਓ ਕੇ ਉ ਕੇ ਰੱਖ ਦਾਂਗੀ, ਫ਼ਿਰ ਉਸ ਦਿਨ ਮਤਲਬ ਕਿ ਮੈਂ ਖੁਦ ਦੀ ਮਹਿੰਦੀ ਵਗੈਰਾ ਮਤਲਬ ਭਿਉ ਭਿਉ ਕੇ, ਇੱਕ ਦਿਨ ਲੱਗਦੀ ਆ ਮਹਿੰਦੀ ਪੂਰੀ ਰੈਡੀ ਹੋਣ ਦੇ।
ਤੇ ਤੁਸੀਂ ਕੀ ਸੁੱਕੀ ਲਿਆਂਦੇ ਹੋ ਮਹਿੰਦੀ ਫੇਰ?
ਹਾਂਜੀ, ਮੇਰਾ ਬੋਬੇ ਤੋਂ ਸਮਾਨ ਆਉਂਦਾ, ਮੁੰਬਈ ਤੋਂ ਮੰਗਾਉਂਨੀ ਆ ਮੈਂ।
ਅੱਛਾ ਅੱਛਾ
ਮਹਿੰਦੀ ਓਇਲ ਵਗੈਰਾ ਬ੍ਰਾਈਡਲ ਦੇ ਓਇਲ ਆਉਂਦੇ ਨੇ, ਫਿਰ ਸਾਈਡਰ ਤੇ ਵੀ ਮਤਲਬ ਕਿ ਮੇਰੀ ਮਹਿੰਦੀ ਦਾ ਕਲਰ ਨਾ, ਮਤਲਬ ਪੂਰਾ ਮਤਲਬ ਹਫ਼ਤੇ ਤੱਕ ਰਹਿੰਦਾ, ਔਰ ਉਦੇ ਜਿਵੇਂ ਬਾਹਰ ਦੀ ਮਹਿੰਦੀ ਕਿਵੇਂ ਉੱਤਰਦੀ ਐ ਹੱਥ ਚੋਂ।
ਹੂੰ ਹੂੰ ਹੂੰ
ਉਹ ਐਵੇਂ ਨੀ ਉੱਤਰਦੀ, ਉਹ ਡਾਇਰੈਕਟ ਉਤਰਦੀ ਐ ਮਤਲਬ।
ਅੱਛਾ, ਫਰ ਤੇ ਜ਼ਰੂਰ ਲਗਵਾਵਾਂਗੇ ਤੁਹਾਡੇ ਕੋਲ ਅਸੀਂ ਮਹਿੰਦੀ।
ਜੇ ਮੈਨੂੰ ਜਦੋਂ ਲਗਵਾਣੀ ਆ, ਮੈਨੂੰ ਇੱਕ ਦੋ ਦਿਨ ਪਹਿਲਾਂ ਕਹਿ ਦੇਣਾ, ਫਿਰ ਮੈਂ ਕਿਹਾ ਮਹਿੰਦੀ ਖੁਦ ਭਿਓ ਕੇ ਰੱਖ ਲਿਆ ਕਰਾਂਗੀ, ਤੇ ਉਹਨੂੰ ਭਿਉਂਦੇ ਕਰਦੇ ਮਤਲਬ ਪੂਰੀ ਰੈਡੀ ਹਣਦੇ ਉਹਨੂੰ ਇੱਕ ਦਿਨ ਲੱਗ ਗਿਆ, ਜਿਵੇਂ ਓਇਲਿੰਗ ਵਗੈਰਾ ਕਰਦੇ ਉਹ ਰਚਦੇ ਰੁਚਦੇ ਫਿਰ ਪਾਈਪਿੰਗ ਬੈਗ ਚ ਪਾਣੀ ਕਰਨੀ।
ਤੇ ਹੋਮ ਸਰਵਿਸ ਵੀ ਦਿੰਦੇ ਹੋ, ਤੁਸੀਂ ਜਾਂ ਫਿਰ ਤੁਹਾਡੇ ਘਰ ਹੀ ਆਉਣਾ ਪੈਂਦਾ।
ਨਹੀਂ ਨਹੀਂ ਹੋਮ ਸਰਵਿਸ ਵਗੈਰਾ ਸਾਫ਼, ਤੁਸੀਂ ਜਿੱਥੇ ਕਹੋਗੇ ਉੱਥੇ ਵੀ ਆ ਜਾਏਗੇ।
ਅੱਛਾ ਅੱਛਾ, ਠੀਕ ਐ। ਨਹੀਂ ਐਕਚੁਲੀ ਕੁਛ ਕੁੜੀਆਂ ਇਸ ਤਰ੍ਹਾਂ ਹੁੰਦੀਆਂ ਨੇ ਨਾ, ਕਹਿੰਦੀਆਂ ਕਿ ਨਹੀਂ ਅਸੀਂ ਕੀਤਾ ਤੇ ਤੂਸੀ ਸਾਡੇ ਘਰ ਹੀ ਆ ਕੇ ਲਵਾਓ।
ਹਾਂਜੀ, ਨਹੀਂ ਨਹੀਂ ਵੈਸੇ ਆਪਾਂ ਚਲੇ ਵੀ ਜਾਂ ਨੇ ਆ, ਜਿੱਥੇ ਦੂਰ ਹੁੰਦਾ ਐ ਫਿਰ ਉੱਥੇ ਮਤਲਬ ਕਿ ਮੈਂ ਚਾਰਜ ਲੈਦੀ ਆ, ਜਿਵੇਂ ਕਿ ਬਈ ਤੁਸੀਂ ਓਲਾ ਵਗੈਰਾ ਮੈਂ ਕੁਛ ਵੀ ਕਰ ਕਿਆਾ ਪੈਟਰੋਲ ਵਗੈਰਾ ਆਣ ਜਾਣ ਦੀ ਐਕਟੀਵਾ ਕੁਛ ਵੀ ਜੋ ਵੀ ਐ, ਉਹਦਾ ਚਾਰਜ ਸਾਨੂੰ ਐਕਸਟਰਾ ਦੇਣਾ ਪਏਗਾ।
ਹਾਂਜੀ ਹਾਂਜੀ, ਉਹ ਤੇ ਦੇਣਾ ਹੀ ਪਵੇ ਨਾ, ਫੇਰ ਕੋਈ ਇੰਨੀ ਦੂਰੋਂ ਆਏਗਾ ਕੋਈ ਸਾਡੇ ਆਸਤੇ ਕੋਈ ਸੇਵਾ ਥੋੜੀ ਕਰਨ ਆਉਣੀ ਐ।
ਹਾਂਜੀ, ਬਾਕੀ ਤਾਂ ਵੈਸੇ ਨਾ ਮੈਂ ਘਰ ਹੀ ਮੋਸਟ ਆਫ ਕਰਨੀ ਆ, ਔਰ ਜੇ ਲਾਗੇ ਚਾਗੇ ਹੁੰਦਾ ਤਾਂ ਮੈਂ ਚਲੀ ਜਾਂਦੀ ਆ।
ਹਾਂਜੀ ਹਾਂਜੀ ਠੀਕ ਹੈ ਕਦੀ ਕਿ ਕੀਤਾ ਮਤਲਬ ਕੀ ਕੋਈ ਮੈਨੂੰ ਪਿਕ ਵਗੈਰਾ ਤੁਸੀਂ ਪਾਉਣਾ ਸਟੇਟਸ ਤੇ ਮੇਰੇ ਵਟਸਪ ਤੇ ਤੇ ਦੇਖੀਏ ਤੁਸੀਂ ਕਿਸ ਤਰ੍ਹਾਂ ਦੀ ਮੈਂ ਕਿਹਾ ਕੋਈ ਲਗਾਈ ਹੈ ਤੇ ਕੋਈ ਪਕ ਵਗੈਰਾ ਦੱਸਣਾ ਕਿ ਕੋਈ ਮੇਰੇ ਕੋਲ ਕਿਉਂਕਿ ਐਕਚੁਲੀ ਕਿ ਸਭ ਮਹਿੰਦੀ ਵਾਸਤੇ ਤਾਂ ਬਹੁਤ ਜਾਦੇ ਪੁੱਛਦੇ ਨੇ
ਅੱਛਾ ਹਾਂਜੀ ਕੋਈ ਗੱਲ ਨੀ ਮੈਂ ਤੁਹਾਨੂੰ ਕਰ ਦਵਾਂਗੀ
ਬਸ ਮੈਨੂੰ ਇਸ ਤਰ੍ਹਾਂ ਰਿਕੁਇਰਮੈਂਟ ਸੀ ਮੈਂ ਕਿਹਾ ਤੁਸੀਂ ਇਹ ਨਾ ਉਸ ਦਿਨ ਦੋ ਤਿੰਨ ਦਿਨ ਲਗਾਤਾਰ ਤੁਸੀਂ ਸਟੇਟਸ ਪਾ ਰਹੇ ਸੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਆਪਣੀ ਗੁੜੀਆਂ ਨੂੰ ਕਿਹਾ ਮੈਂ ਕਿਹਾ ਦੀਦੀ ਪਾ ਰਹੇ ਨੇ ਤੇ ਦੇਖ ਇਹਨਾਂ ਨੂੰ ਪੁੱਛ ਕੇ ਵੀ ਯ ਕਿਸ ਤਰ੍ਹਾਂ ਮਿਲਕ ਸ਼ੇਕ ਵਗੈਰਾ ਬਣਾਉਦੇ ਨੇ
ਇਹ ਨਾ ਤੁਸੀਂ ਫੋਨ ਕੀਤਾ ਪੁੱਛਿਆ
ਹਾਂਜੀ ਹਾਂਜੀ ਬਸ ਇਸ ਤ ਹੀ ਹੈ ਪੁੱਛਾਂਗੇ ਤਾਂ ਹੀ ਬੰਦੇ ਨੂੰ ਸਮਝ ਪੈਂਦੀ ਹੈ ਨਾ ਵੀ ਕਈ ਚਹੀ ਕਿਸ ਤਰ੍ਹਾਂ ਬਣਾਉਣੀ ਪੈਂਦੀ ਹੈ ਹੁਣ ਅਸੀਂ ਭਾਵੇਂ ਅਲੱਗ ਕੋਸ਼ਿਸ਼ ਕਰ ਲਵਾਂਗੇ ਪਰ ਜੋ ਤੁਹਾਡੇ ਹੱਥ ਦਾ ਟੇਸਟ ਨਾ ਉਹ ਤੁਹਾਡੇ ਹੱਥ
ਕੋਈ ਨੀ ਤੁਸੀਂ ਘਰ ਆਇਓ ਤੁਹਾਨੂੰ ਘਰੋਂ ਪੀਲਾ ਦਾਂਗੇ
ਪੀਲਾਂਗੇ ਪਰ ਸਾਡੇ ਗੈਸਟ ਥੋੜ੍ਹੀ ਤੁਸੀਂ ਪਿਆਨ ਆਓਗੇ ਉਹਨਾਂ ਵਾਸਤੇ ਤਾਂ ਮੈਨੂੰ ਕਰਨਾ ਪਏਗਾ ਨਾ ਉਹਦੇ ਵਾਸਤੇ ਮੈਨੂੰ ਮਿਹਨਤ ਕਰਨੀ ਪਏਗੀ
ਮੈਨੂੰ ਇਹ ਤੁਸੀਂ ਇੱਕ ਵਾਰ ਕਰ ਆ ਕੇ ਟਰਾਈ ਕਰ ਲਿਓ ਪੀ ਲਿਓ ਮੇਰੇ ਹੱਥ ਦਾ ਮੈਂ ਬਣਾ ਕੇ ਤੁਹਾਨੂੰ ਦੀਖਾ ਦਾਂਗੇ ਐਂਜ ਐਂਜ ਬਣਾਉਣਾ ਹੈ ਉਹਹੀ ਹਿਸਾਬ ਨਾਲ ਤੁਸੀਂ ਆਪਣਾ ਮਤਲਬ ਟਰਾਈ ਕਰ ਲਿਓ ਘਰ ਜਾ ਕੇ ਜ਼ਿਆਦਾ ਨੀ ਇੱਕ ਦੋ ਚੀਜ਼ ਦਾ ਟਰਾਈ ਕਰ ਲੈਣਾ ਇੱਕ ਦੋ ਗਲਾਸ ਬਣੇ ਮਤਲਬ
ਤੇ ਮਤਲਬ ਕਿ ਜਿਸ ਤਰ੍ਹਾਂ ਦੋ ਗਿਲਾਸ ਬਣਾਉਣੀ ਤੇ ਦੁੱ ਦੀ ਕੁਆਂਟਿਟੀ ਕਿੰਨੀ ਹੋਣੀ ਚਾਹੀਦੀ ਹੈ ਫਿਰ
ਮੈਂ ਤਾਂ ਵੈਸੇ ਅੰਦਾਜ਼ੇ ਨਾਲ ਹੀ ਪਾਨੀ ਹਾਂ ਜਿਵੇਂ ਮਤਲਬ ਮੈਨੂੰ ਹੁਣ ਹੈਬਿਟ ਹੋ ਗਈ ਸਭ ਚੀਜ਼ ਦੀ
ਅੱਛਾ ਅੱਛਾ
ਜੀ ਹੁਣ ਉਹ ਮਤਲਬ ਨਾ ਮੈਂ ਅੰਦਾਜ਼ੇ ਨਾਲ ਵੈਸੇ ਪਾ ਲੈਂਦੀ ਹਾਂ ਜਿੰਨਾ ਮਤਲਬ ਦੁੱਧ ਹੁਣ ਜਿਵੇਂ ਜ਼ਿਆਦਾ ਹੈ ਘਟ ਇਆ ਜਿਹੋ ਜਿਹੇ ਬੰਦੇ ਉਹਹੀ ਹਿਸਾਬ ਨਾਲ ਮਤਲਬ ਮੈਂ ਕਰ ਲੈਂਨਿ ਹਾਂ
ਚਲੋ ਠੀਕ ਕੋਈ ਨੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ
ਹਾਂਜੀ ਬਾਕੀ ਤੁਸੀਂ ਆਓਗੇ ਤਾਂ ਮੈਂ ਤੁਹਾਨੂੰ ਵੈਸੇ ਇੱਕ ਗਲਾਸ ਦਾ ਮੈਂ ਸਿਖਾਵਾਂਗੀ ਫਿਰ ਤੁਸੀਂ ਆਪਣੇ ਹਿਸਾਬ ਨਾਲ
ਹਾਂਜੀ ਹਾਂ ਕੋਈ ਨੀ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਚਲੋ ਫਿਰ ਕੋਈ ਨੀ ਕੋਈ ਮੈਨੂੰ ਹੈਲਪ ਦੀ ਲੋੜ ਹੋਏਗੀ ਤੇ ਮੈਂ ਤੁਹਾਨੂੰ ਕੋਲ ਕਰਾਂਗੀ ਠੀਕ ਹੈ ਨਾ ਹਾਂਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਕਾਲ